ਹਾਂਜੀ। ਡਿਸਕਨੈਕਟ ਟੋ, ਗੀ, ਸੀ
ਸੋਚ ਹੀ ਰਹੀ ਸੀ, ਮੈਂ ਕਿਹਾਬ ਸ਼ਾਇਦ ਕੋਲ ਡਿਸਕਨੈ
ਹਾਂਜੀ। ਉਹ ਤੇ ਨਾ ਅਹ ਚੂਨੇ ਨੂੰ, ਨਾ ਕਣਕ ਤੇ ਦਾਣੇ ਜਿਨੇ ਬਿਲਕੁਲ। ਥੋੜ੍ਹਾ ਜਿਹਾ। ਬਿਲਕੁਲ, ਥੋੜਾ ਜਾ, ਉਹਨੂੰ ਦਹੀਂ ਚ ਪਾ ਕੇ ਰੋਜ਼, ਖਾਣਾ ਚਾਹੀਦਾ ਹੈ। ਤੇ ਸਾਡੇ ਚ ਸਬਜੇਆ, ਸਾਡੇ ਗੋਡਿਆਂ ਵਾਜ਼ਾਂ ਆਨਦੀਆਂ ਟਕ- ਟਕ ਦੀਆਂ ਜਾਂ ਦਰਦ ਹੁੰਦੇ ਨੇ ਨਾ, ਉਹ ਠੀਕ ਹੋ ਜੇ ਕੈਲਸ਼ੀਅਮ ਦੀ ਕਮੀ ਨਾਲ ਦੂਰ ਉਹ ਹੋ ਜੇਗੀ‌।
ਆ ਕਾਣੀ ਮੇਰਾ ਭਰਾ ਐ ਨਾ ਵੱਡਾ ਮਤਲਬ ਹੈ ਛੋਟਾ ਈ ਮੇਰੇ ਤੋਂ ਉਹਦੇ ਗੁੜਿਆਂ ਚ ਵਾਹਜ ਆਂਦੀ ਐ। ਮੁਸ਼ਕਿਲ ਤਾਂ ਕੈਲਸ਼ੀਅਮ ਦੀ ਕਮੀ ਹੋਏ ਤੇ ਮੈਨੂੰ ਕਹਾਂਗੀ ਤੋਂ ਝੂ ਨਾਲ ਲਿਆਣਾ ਉਹ ਜਿ ਜਿੰਨਾ
ਦਹੀਂ ਚ ਹਾਂਜੀ ਰੋਜ਼ ਖਾਣਾ। ਦਹੀਂ ਵੈਸੇ ਵੀ ਸਾਡੀ ਸਿਹਤ ਲਈ ਬਹੁਤ ਵਧੀਆ ਹੈਗਾ ਸਾਡੀ ਪਾਚਨ ਸ਼ਕਤੀ ਸਹੀ ਰਹਿਣ ਦੀ ਦਹੀਂ ਨਾਲ ਦਿਮਾਗ ਤੇਜ਼ ਹੁੰਦਾ। ਦਈਂ ਖਾਣ ਨਾਲ
ਹਾਂਜੀ ਡ ਫਰੂਟ ਵੀ ਨਹੀਂ ਖਾਂਦੇ ਜਿੰਨਾ ਮਰਜ਼ੀ ਤੁਸੀ ਭਿਓਂਕੇ ਦੇੋ ਦੋ ਨਈਂ ਖਾਣਗੇ।
ਨਈਂ ਇਹ ਡ ਫਰੂਟਸ ਦਿਓ ਆਪ ਨਾ ਡਰਾਈ ਫਰੂਟ ਨੂੰ ਰੋਸਟ ਕਰਕੇ ਨਾ ਦੁੱਧ ਚ ਪਾ ਕੇ ਦਿਓ ਨਾ ਫਿਰ
ਕੀ ਖਾਂਦੇ ਉਹ ਸਿਪਰ ਚ ਦੁੱਧ ਪੀਂਦੀ ਐ, ਉਹ ਖਾਨ ਖਾਦੀ
ਕਿ ਇਹਦੋ
ਕਿਦਾਂ ਬੰਣਦੀ ਐ।
ਅਹ ਉਹ ਲੈਣਾ ਆ ਮਖਾਣੇ ਲੈਣੇ ਐ।
ਹਾਂਜੀ।
ਦੋ ਤਿੰਨ ਖਜੂਰ ਲਲ ਲੈਣੀਐ।
ਹਜੀ
ਦੁੱਧ ਲੈਣਾ ਇੱਕ ਗਲਾਸ ਤੇ ਇੱਕ ਬਨਾਨਾ ਲੈਣਾ ਉਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸਰ ਚ ਗ੍ਰਾਇੰਡ ਕਰਕੇ ਉਹ ਦੇ ਦੋ। ਹਲਕਾ ਜ ਮਿੱਠਾ ਠਾ ਪਾ ਲੈਣਾ।
ਖੰਡ ਪਾ ਦੋ ਜਾਂ ਰੋਅਬਜਾ ਨਾਲ ਖੰਡ ਪਾ ਦੋ।
ਹਾਂਜੀ ਜੋ ਮਰਜ਼ੀ ਪਾਦੋ ਤੁਆਡੀ ਮਰਜ਼ੀ।
ਹਂ ਨਈਂ ਮੈਂ ਦੇਖਾਂਗੀ।
ਸਾਡੀ ਬੋਡੀ ਲਈ ਸਹੀ ਹੈਗਾ। ਉਹ ਮੈਂ ਬਦਾਮ ਨੂੰ ਕ ਬਦਾਮ ਖਾਣੇ ਚਾਹੀਦੇ ਆ, ਮਤਲਬ ਰੋਜ਼ ਸਾਨੂੰ ਪੰਜ ਬਦਾਮ ਤਾਂ ਖਾਣੇ ਚਾਈਦੇ ਆ ਸਵੇਰੇ।
ਛੋਟੀ ਸੀ ਨਾ ਫੇਰ ਮੈਨੂੰ ਰਾ ਜਿੰਨੇ ਵੀ ਨਾ ਭਿਓ ਗ ਰਾਤੀ ਭਿਓਦੇ ਨੇ ਜਿੰਨੇ ਸਵੇਰੇ ਉੱਠੇ ਨਾ ਮੈਨੂੰ ਉਹਨੂੰ ਦੀ ਦਵਾਰ ਤੇ ਚ ਘਿਸ ਘਿਸ ਕੇ ਨਾ ਉਹਦਾ ਪੇਸਟ ਬਣਾ ਕੇ ਉਹ ਦਿੰਦੀ ਸੀ। ਪਰ ਹੁਣ ਵੱਡੀ ਐ ਹੁਣ ਫਡਾਓ ਹੱਥ
ਨੀ ਉਹ ਫਿਰ ਜਿਵੇਂ ਅਸੀਂ ਸਟਾਰਟਿੰਗ ਤੋਂ ਕਰਦੇ ਪਏ ਉਵੇਂ ਬੱਚਿਆਂ ਨਾਲ ਰੋਟੀਨ ਰੱਖਣੀ ਪੈਂਦੀ ਐ ਨਾਂ ਸਾਨੂੰ।
ਹਂ ਹਂ
ਉਵੇਂ ਦਿਓ ਫਿਰ ਇਹਨਾਂ ਨੂੰ ਮੈਂ ਵੀ ਪਹਿਲਾਂ ਬੱਚੀ ਦਿੰਦੀ ਸੀ ਕਰਸ਼ ਕਰਕੇ ਅਹ ਮਿਕਸਰ ਚ ਉਹਨਾਂ ਨੂੰ ਸਿੱਧਾ ਈ ਐਵੇਂ ਹੀ ਕਰ ਲੈਣਾ। ਤੇ ਉਹ ਚਮਚਾ ਐਵੇਂ ਦੇ ਨਾ ਉਹਨੂੰ ਉਹ ਹੁਣ ਖਾਂਦੀਆਂ ਈ ਨੀਂ, ਹੁਨ ਸਿਰਫ਼ ਅੰਜੀਰ ਖਾਂਦੀਆਂ ਨੇ, ਅੰਜੀਰ ਬਹੁਤ ਫਾਇਦੇਮੰਦ ਹੁੰਦੀ ਏ। ਪਾਣੀ ਚ ਭਿਓਏਦੀ ਏ ਤਾਂ ਸੁੱਕੀਆਂ ਹੀ ਖਾਂਦੀਆਂ ਰਹਿੰਦੀਆਂ ਨੇ, ਅਖਰੋਟ ਵੀ ਖਾ ਲੈਂਦੀਆਂ ਨੇ।
ਲਗ ਸੱ ਲੱਗਦੇ ਆ ਅਗਰ ਰੋਟੇ ਕਿਂ ਖੋ ਖ ਹੋ ਕੇ ਖਾ ਲੈਂਦੇ ਆ
ਅੰਜੀਰ ਬੜੀ ਬੜਾ ਖੁਸ਼ ਹੋ ਕੇ ਖਾਂਦੀਆ ਦੋਨੋ, ਅੰਜੀਰ ਕਾਫ਼ੀ ਫਾਇਦੇਮੰਦ ਹੁੰਦੀ ਐ ਸ਼ਰੀਰ ਵਾਸਤੇ। ਕੋ ਪ੍ਰੋਟੀਨ ਅ ਪ੍ਰੋਟੀਨ ਸ਼ੇਕ ਕੋਈ, ਮਾਇਲੋ ਦਾ ਮਿਲਦਾ ਹੈਗਾ।
ਪੰਜ ਮਾਈਲੋ ਦਾ ਮਿਲਦਾ ਪਇਐ। ਪਰ ਮੈਂ ਇਤਨਾ ਕਦੀ ਯੂਜ ਕੀਤਾ ਨੀ ਨਾ ਮਾਇਲੋ ਦਾ ਤੇ, ਤਾਂ ਕਰਕੇ।
ਨਹੀਂ ਤੇ ਫਿਰ ਤੁਸੀਂ, ਉਹ ਬਦਾਮ ਅਹ, ਬਦਾਮ, ਕਾਜੂ ਤੇ ਅਖਰੋਟ ਤੇ ਫੁੱਲ ਮਖਾਣਿਆਂ ਨੂੰ ਹਲਕਾ ਯ ਰੋਸਟ ਕਰਕੇ ਪਾਊਡਰ ਬਣਾ ਕੇ ਕੇ ਦੇ ਦਵੋ ਸੋ, ਸੋ ਗ੍ਰਾਮ, ਸੋ ਗ੍ਰਾਮ, ਸੋ ਗ੍ਰਾਮ ਅ ਅ ਸੋ ਗ੍ਰਾਮ ਬਦਾਮ, ਸੋ ਗ੍ਰਾਮ ਅਖਰੋਟ, ਸੋ ਗ੍ਰਾਮ ਕਾਜੂ, ਸੋ ਗ੍ਰਾਮੀ ਫੂਲ ਮਖਾਣੇ। ਤੇ ਪੰਜਾਹ ਗ੍ਰਾਮ ਧਾਗੇ ਵਾਲੀ ਮਿਸ਼ਰੀ, ਉਹਨਾਂ ਨੂੰ ਮਿਸ਼ਰੀ ਨੂੰ ਨਹੀਂ ਰੋਸਟ ਕਰਨਾ, ਬਾਕੀ ਸਾਰਿਆਂ ਨੂੰ ਰੋਸਟ ਕਰਕੇ, ਕੱਦੂ ਦੇ ਬੀਜ
ਅੱਛਾ ਅੱਛਾ
ਕੱਦੂ ਦੇ ਬੀਜ ਨੂੰ ਰੋਸਟ ਕਰਕੇ ਨਾ, ਹਲਕਾ ਉਹਨਾ ਨੂੰ ਪੀਸ ਕੇ ਮਛਰੀ ਵੀ ਵਿੱਚ ਪਾ ਕੇ ਉਹ ਦੇਿਆ ਕਰੋ ਦੁੱਧ ਚ ਪਾ ਕੇ, ਉਹ ਬਹੁਤ ਬੜਾ ਵਧੀਆ ਫਾਇਦੇਮੰਦ ਹੈ।
ਕੱਲੇ ਮਦੇੇਸੀ ਨਹੀਂ ਖਾਦਾ ਫਿਰ ਮੈਨਾਂ ਮਖਾਣਾ ਦੇਣ ਲੱਗੀ, ਖਾਲੀ ਅੇ ਰੋਸਟ ਕਰਕੇ ਨਾ ਘਿਓ ਚ ਮਖਾਣੇ
ਹਾਂਜੀ ਉਹ ਵੀ ਵਧੀਆ ਹੈਗਾ, ਹਾਂਜੀ।
ਨੇ ਅੱਠ ਦੱਸ ਜਾਣੇ ਮੈਂ ਪਿਹਲਾ ਕੀਰਤ ਇਹ ਖਾ, ਫਿਰ ਮੈਂ ਹੋਰ ਦਾਂਗੀ ਫਿਰ ਇਹਨੇ ਖੇਲਦੇ ਰੇਨਾ ਇੱਕ ਦੋ ਸੁੱਟਿਆ, ਇੱਕ ਦੋ ਖਾਨਾ ਕੁਛ
ਚਲੋ ਐਵੇਂ ਐ, ਬੱਚੇ ਤੇ ਐਵੇਂ ਕਰਦੇ ਚਲ ਅੰਦਰ ਤੇ ਜਾਂਦਾ ਨਾ, ਕੁੱਛ ਉਹਨਾਂ ਦੇ
ਹਾਂਜੀ ਮੈਂ ਖਾਣੇ ਤੇ ਖ ਹੀ ਰਹੀਹਾ ਬਦਾਮ ਕਜ ਨ ਖਾ ਉ ਖਾਦ
ਨਈਂ ਜਿਹੜੀ ਚੀਜ਼ ਬੱਚਾ ਖਾਂਦਾ, ਉਹਈ ਉਹ ਖਵਾਉਣੀ।
ਉਹਲ ੜ ਸਮਝ ਕੇ ਖਾ ਲੈਂਦੀ ਆ, ਮਖਾਨੇ ਥੋੜ੍ਹਾ
ਅੱਛਾ।
ਨਹੀਂ ਵੈਸੇ ਅਸੀਂ ਮਖਾਣੇ ਤਾਂ ਸਾਨੂੰ ਵੀ ਖਾਣੇ ਚਾਹੀਦੇ ਨੇ ਸਾਡੀ ਥਕਾਵਟ ਬਹੁਤ ਧੋਣੇ ਸ਼ੁਰੂ ਹੋ ਗਏ ਸੈਂਡੂ ਵਿੱਚ
ਹਾਂਜੀ ਆਪਾਂ ਵੀ ਖਾ ਲੈਂਦੇ ਆ, ਫ਼ਿਰ ਮੈਨੂੰ ਯਦ ਨਹੀ ਤੂੰ ਖਾ ਫ ਖਾਂਦੀ ਏ ਕੁਛ ਕੁੱਟਦੀ ਆ ਮੈਂ ਚੱਲ ਖਾ ਪ ਰਹੀ ਹੈ ਮਰਜੀ ਕਰ ਰਹੀ ਹੈ। ਹੁਣ ਇਹ ਕੀ ਖੀਰਾ ਖੂਰਾ ਵੀ ਖਾਣ ਲੱਗ ਗਈ ਆ
ਖਾਣੇ ਚਾਹੀਦੇ ਨੇੈ ਹਾਂਜੀ
ਅੱਜ ਕੱਲ ਮਿਲਦੇ ਹੈ ਕਈ ਦੁਕਾਨਾਂ ਤੇ ਹੈ ਕਈ ਦੁਕਾਨਾਂ ਤੇ ਨਹੀਂ ਹੈ ਪਹਿਲੇ ਬੜੇ ਮਿਲਦੇ ਸੀ ਹਰ ਦੁਕਾਨ ਤੇ ਹੁੰਦੇ ਸੀ। ਛੋਲੇ ਵਗੈਰਾ
ਸਾਡੇ ਘਰੇ ਆਉਂਦੇ ਸੀ, ਆਉਂਦੇ ਭੱਜੇ ਛੋਲੇ। ਖਤਮ ਨੀ ਹੋਣ ਦਿੰਦੇ ਅ, ਮੇਰੇ ਦਾਦਾ ਜੀ ਸੀ ਨਾ ਉਹ ਪੁੱਜ ਛੋਲਿਆਂ ਨੂੰ ਨਾ ਗ੍ਰਾਇਡਰ ਚ ਪੀਸ ਕੇ ਨਾ ਖੰਡ ਪਾ ਕੇ ਆਪਣੇ ਕੋਲ ਰਖਵਾ ਲੈਂਦੇ ਸੀ ਜਿਵੇਂ ਉਹਨਾਂ ਨੇ ਚਾਹ ਪੀਣੀ ਨਾਲ ਹੀ ਦੋ ਚਮਚੇ ਖਾ ਲੈਣੇ ਤੇ ਨਾਲ ਹੀ ਚਾਹ ਪੀ ਲੈਣੀ ਉੱਪਰੋਂ
ਸਹੀ ਹੈ
ਮਤਲਬ ਉਹ ਪਚਾਨਵੇਂ ਸਾਲ ਦੇ ਸੀ ਉਹ ਨਾ ਉਹਨਾਂ ਨੂੰ ਕੋਈ ਸ਼ੂਗਰ ਸੀ ਨਾ ਬੀਪੀ ਲੋ ਵਗੈਰਾ ਕੁਛ ਕੋਈ ਬਿਮਾਰੀ ਨਹੀਂ ਸੀ
ਅਛਾ ਜੀ ਪਿਚਾਨਵੈ ਸਾਲ ਦੇ ਸੀ
ਪਚਾਨਵੇਂ ਸਾਲ ਦੇ ਹੋ ਕੇ ਉਹਨਾਂ ਦੀ ਡੈਥ ਹੋਈ ਸੀ ਨਾ ਕੋਈ ਸ਼ੂਗਰ ਸੀ ਉਹਨਾਂ ਨੂੰ ਨਾ ਕੋਈ ਕੋਈ ਵੀ ਬਿਮਾਰੀ ਨਹੀਂ ਸੀ ਉਹਨਾਂ ਨੂੰ ਮਤਲਬ ਕਿ ਇਨਾ ਮੇਨਟੇਨ ਰੱਖ ਕਹਿਦਾ ਸੀ ਆਪਣੇ ਉਹਨਾਂ ਨੂੰ ਸਰੀਰ ਨੂੰ ਮਤਲਬ ਉਹਨਾਂ ਨੇ ਲਾਸਟ ਟਾਈਮ ਤੱਕ ਘਿਓ ਨਹੀਂੀ ਛੱਡਿਆ ਉਹਨਾਂ ਨੇ ਪਰੋਠੀ ਹੀ ਖਾਣੀ ਹੈ
ਹਕ
ਲਾਸਟ ਟਾਈਮ ਤੱਕ ਉਹਨਾ ਨੇ ਘਿਓ ਨੀ ਛੱਡਿਆ, ਉਹ ਵੀ ਮੇਰੇ ਮੰਮੀ ਦੇ ਹੱਥ ਦੀ ਖਾਣੀ ਹੋਰ ਕਿਸੇ ਦੇ ਹੱਥ ਦੀ ਨਹੀ ਖਾਣੀ।
ਮੈਨੂੰ ਨਾ ਅੱਛੀ ਲੱਗਦੀ ਹੈ ਕਿਸੇ ਕਿਸੇ ਦੇ ਹੱਥ ਦੀ ਬੜੀ
ਹਾਂਜੀ ਜੇ ਮੰਮੀ ਨੇ ਕਿਤੇ ਚਲੇ ਵੀ ਜਾਣਾ ਨਾ ਫਿਰ ਉਹਨਾਂ ਨੇ ਰੋਟੀ ਨਹੀ ਖਾਣੀ।
ਫੇਰ ਤੁਹਾਨੂੰ ਦਿੱਕਤ ਬੜੀ ਹੁੰਦੀ ਹੋਣੀ ਆ ਨਾ।
ਰੋਟੀ ਹਾਂ ਰੋਟੀ ਨੀ ਖਾਣੀ ਫੇਰ ਚਾਚੀ ਬਣਾ ਕੇ ਦਿੰਦੇ ਸੀ'ਬਟ'ਫੇਰ ਵੀ ਉਹ ਨਹੀਂ ਖਾਂਦੇ ਸੀ।
ਉਹ ਫਿਰ ਹਾਥ ਦੀ ਨੂੰ ਸਵਾਦ ਲੱਗਦੀ।
ਹਾਂਜੀ।
ਹਾਂ ਕਰਤੀ ਨੇ।
ਲਾਸਟ ਟਾਈਮ ਤੱਕ ਉਹਨਾ ਨੇ ਪੁੱਜੇ ਹੋਏ ਛੋਲੇ ਨੀ ਖਾਣੇ ਬੰਦ ਕੀਤੇ, ਉਹ ਖਾਈ ਗਏ ਖਾਈ ਗਏ, ਉਹ ਵੀ ਕਿਉਂ ਅ ਵੀਕ ਹੋ ਗਏ ਸੀ ਉਹ ਡਿੱਗ ਗਏ ਸੀ। ਗੁਰਦੁਆਰੇ ਜਾਂਦੇ ਸੀ ਸਵੇਰੇ ਤੇ ਉਹਨਾਂ ਡਿੱ ਸਾਈਕਲ ਤੇ ਜਾਂਦੇ ਸੀ ਉਹ ਨਾ ਡਿੱਗ ਗਏ ਉਹ ਦਾ ਚੁਕਲਾ ਟੁੱਟ ਗਿਆ ਸੀ, ਫੇਰ ਉਹ ਤਾਂ ਡਾਊਨ- ਡਾਊਨ, ਡਾਊਨ- ਡਾਊਨ, ਡਾਊਨ ਹੁੰਦੇ ਗਏ। ਬਟ ਲਾਸਟ ਟਾਈਮ ਤੱਕ ਕੋਈ ਬਿਮਾਰੀ ਲਾਸਟ ਟਾਈਮ ਤੱਕ ਉਹਨਾ ਨੂੰ ਕੋਈ ਬਿਮਾਰੀ ਨਹੀ ਸੀ ਕੋਈ ਕੁਛ ਨਹੀਂ ਸੀ। ਕੁਛ ਵੀ ਨੀ ਹੋਇਆ ਸੀ ਲਾਸਟ ਟਾਈਮ ਤੱਕ।
ਸਾਡੇ ਇੱਧਰ ਵੀ ਉਹੀ ਹੋਇਆ ਇੱਕ ਮਤਲਬ ਸਾਡੇ ਇੱਧਰ ਲੇਡੀਜ਼ ਨੇ ਇੱਕ, ਉਹ ਵੀ ਮਤਲਬ ਡਰਿੰਕ ਕਰਕੇ ਨਾ ਉਹ ਵੀ ਡਿੱਗੀ ਉਹ ਦੀ ਚੁਕਲਾ ਟੁੱਟ
ਡ ਡਰਿੰਕ ਨਹੀਂ ਕਰਦੇ ਸੀਂ ਡਰਿੰਕ ਕਰ ਨਹੀ ਇਹ ਹੋਇਆ ਸਾਰੇ ਗੁਰਦੁਆਰੇ ਜਾ ਰਹੇ ਸੀ। ਤੇ ਉਹ ਤਾਂ ਸਾਈਕਲ ਤੋਂ ਉਤਰਨ ਲੱ ਤੇ ਡਿੱਗ ਗਏ, ਚੁਕਲਾ ਉਹਨਾ ਦਾ ਟੁੱਟ ਗਿਆ ਸੀ, ਬਟ ਲਾਸਟ ਟਾਈਮ ਤੇ ਜਦੋਂ ਉਹਨਾਂ ਨੂੰ ਫੀਲ ਹੋਇਆ ਨਾ ਕਿ ਮੇੇ ਸਵਾਸ ਜਾਣ ਵਾਲੇ ਤੇ ਫੇਰ ਉਹਨਾਂ ਨੇ ਸਾਰਿਆਂ ਨੂੰ ਆਪਣੇ ਆਪਣੇ ਕੰਮਾਂ ਤੇ ਭੇਜਦਾ ਵੀ ਚੱਲ ਜਾਓ ਤੁਸੀਂ ਘਰ ਨਾ ਬੈਠੋ। ਮੇਰੀ ਭੂਆ ਹੋਰੀ ਵੀ ਆ ਗਈਆ। ਸੀਂ ਸਾਰੀਆਂ ਡੈਡੀ ਵੀ ਘਰ ਸੀ, ਚਾਚਾ ਜੀ ਵੀ ਘਰ ਸੀ ਬਈ ਉਹਨਾਂ ਨੂੰ ਅੰਦਰੋਂ ਫੀਲ ਆ ਦਾ ਕੀ ਹਾਂ ਤੇ ਉਹਨਾਂ ਨੂੰ ਭੇਜ ਦਿੱਤਾ ਸੀ ਕੰਮਾਂ ਤੇ ਤੁਸੀਂ ਜਾਓ। ਮੇਰੇ ਡੈਡੀ ਵੀ ਚਲੇ ਗਏ ਦੁਕਾਨ। ਤੇ ਚਾਚਾ ਜੀ ਵੀ ਚਲੇ ਗਏ ਭੂਆ ਹੋਰੀ ਵੀ ਸਾਡੇ ਨਾਲ ਬੈਠ ਗਈਆਂ ਦੂਸਰੇ ਕਮਰੇ ਚ ਸਿਰਫ ਪਾਪਾ ਜੀ ਇਕੱਲੇ ਸੀ। ਤੇ ਦੋ ਮਿੰਟ ਬਸ ਉਹ ਦੇਖਨ ਗਏ ਭੂਆ ਜੀ ਤੇ ਨਾਲ ਹੀ ਫੇਰ
ਹਮ
ਦਾਦੀ ਦਾ ਦਾਦੀ ਜੀ ਦਾ ਐਡਾ ਯਾਦ ਮੈਂ ਉਦੋਂ ਪੰਜ ਸਾਲ ਦੀ ਸੀ ਜਦੋਂ ਮੇਰੇ ਦਾਦੀ ਜੀ ਪੂਰੇ ਹੋਏ। ਦਾਦਾ ਜੀ ਦਾ ਯਾਦ ਹੈਗਾ ਕਿਉਂਕਿ ਉ ਉਹ ਨਾਲ ਰਹੇ ਨੇ। ਸੇਵਾ ਕੀਤੀ ਹੈ ਉਹਨਾਂ ਦੀ ਰੋਟੀ ਫੜਾਈ ਏ।
ਹਾਂਜੀ ਨਾ ਤੁਹਾਡੇ ਜਿਹੜੇ ਰਿਲੇਟਿਵ ਨੇ ਨਾ ਉਹ ਡਿੰਕ ਬੜੀ ਕਰਦੇ
ਅੱਜ ਕੱਲ ਬਹੁਤ ਜ਼ਿਆਦਾ ਟਿੰਕ ਦਾ ਹੋ ਗਿਆ ਨੇ। ਪਤਾ ਨੀ ਕੀ ਹੋਇਆ ਇਹਦਾ ਜਵਾਨਾ ਇਹ ਡਰਿੰਕ ਤਾਂ ਬਹੁਤ ਜ਼ਿਆਦ ਹੋਇਆ ਦਾ ਨੇ ਬਹੁਤ ਜ਼ਿਆਦਾ ਪੀਣੀ ਸ਼ੁਰੂ ਜੀ ਤੁਸੀਂ ਆਪਣੇ ਪਿੱਛੇ ਆਪਣੇ ਬੱਚਿਆਂ ਨੂੰ ਦੇਖੋ ਆਪਣੀ ਫੈਮਿਲੀ ਨੂੰ ਤਾਂ ਦੇਖੋ। ਕਿਉਂ ਡਰਿੰਕ ਕੀ ਕਰ ਕੀ ਮਿਲਦਾ? ਜੇ ਪੁੱਛਣਾ ਕੀ ਮਿਲਦਾ ਕਰਕੇ ਕਹਿੰਦੇ ਕਿ ਢਿੱਡ ਦੇ ਕੀੜੇ ਮਰਦੇ ਆ। ਨਹੀਂ, ਪੁੱਛੋ ਨਾ ਕੀ ਮਿਲਦਾ ਐ ਕਰ ਕਹਿੰਦੇ ਢਿੱਡ ਦੇ ਕੀੜੇ ਮਰਦੇ। ਜਿਹੜੇ ਕੀੜੇ ਉੱਥੇ ਬੰਦਾ ਹੱਸ ਪੈਂਦਾ। ਉੱਥੇ ਫਿਰ ਦੁਬਾਰਾ ਪੁੱਛਣ ਜੋਗਾ ਨਹੀਂ ਰਹਿੰਦਾ ਵੀ ਇਹਨਾਂ ਨੇ ਇਹੀ ਓ ਜਵਾਬ ਦੇਣਾ ਕਿ ਪੁੱਛੀਆਂ ਨਾਲ
ਹਾਂਜੀ ਉਹ ਤੇ ਹੈ ਈ ਐ। ਹੈ ਈ ਐ। ਹਾਂ ਅਸੀਂ ਤੇ ਕਹਿੰਦੇ ਨੇ, ਅਸੀਂ ਸਾਡੇ ਘਰ ਕੋਈ ਡਰਿੰਕ ਕਰਦਾ ਹੀ ਨਹੀਂ। ਸਾਡੇ ਉਧਰ ਰਿਲੇਟਿਵ ਕਰਦੇ ਸੀ। ਤੇ ਉਹ ਉਹਨਾਂ ਨੇ ਡਰਿੰਕ ਕੈਸੇ ਕੀਤੀ ਐ। ਬਾਰਿਸ਼ ਇੰਨੀ ਸੀ ਉਹ ਟਾਇਲਾਂ ਸੀ। ਉਹ ਪੈਰ ਸਲਿੱਪ ਹੋਇਆ, ਟੁੱਟ ਗਿਆ ਚੂਕ ਲਾਉਣ ਛੇ ਸੱਤ ਮਹੀਨੇ ਹੋ ਗਏ ਘਰ
ਅੱਛਾ।
ਹੂੰ। ਉੱਥੇ ਕੁਛ ਕੰਮ ਹਾਂਜੀ।
ਨਹੀਂ ਮੇਰੇ ਮੇਰੇ ਸੋਹਰਾ ਸਾਹਿਬ ਸੀ। ਉਹਨਾਂ ਨੂੰ ਨਾ ਸਟੰਟ ਪਏ ਦੇ ਸੀ ਤੇ ਉਹ ਉਹ ਨਹੀਂ ਹੁੰਦੀ ਮਲਾਈ ਦੀ ਜਿਹੜੀ ਪਾਣੀ ਵੱਜ ਜਾਂਦਾ। ਮਲਾਈ ਦਾ ਲੱਸੀ ਜਿਹੀ ਵੱਜ ਜਾਂਦੀ ਐ।
ਉਹਦੇ ਚ ਤੇ ਰੋਟੀ ਬੜੇ ਸਵਾਦ ਨਾਲ ਸਾਰਿਆਂ ਨੇ ਬੜੇ ਸਵਾਦ ਨਾਲ ਰੋਟੀ ਖਾਧੀ ਹੈ। ਬਣਾਏ ਪਿਆਜ ਦਾ ਤੜਕਾ ਕਾ ਲਾਇਆ ਉਹਨੂੰ ਟਮਾਟਰ ਪਾਏ ਬੜੇ ਸਵਾਦ ਨਾਲ ਉਹ ਰੋਟੀ ਖਾ ਲਈ।
ਹੂੰ।
ਤੇ ਉਹ ਰਾਤੀ ਉੱਥੇ ਨੇ ਤੇ ਉਹ ਦਰਵਾਜ਼ੇ ਦਾ ਨਾ ਹੈਂਡਲ ਫੜਿਆ ਨਹੀਂ ਪਿਆ। ਉਹ ਇੱਕੋ ਦਮ ਡਿੱਗ ਗਏ ਨੇ ਤੇ ਉਹ ਜਿਹੜੇ ਸਟੰਟ ਪਏ ਦੇ ਸੀ। ਉਹ ਛੱਲੇ ਜਿਹੇ ਹੁੰਦੇ ਨੇ ਉਹ ਖੁੱਲ ਗਏ ਨੇ। ਨਾਲ ਹੀ ਉਹ ਪੋਟੀਆਂ ਆਉਣ ਲੱਗ ਗਈਆਂ ਖੂਨ ਵਾਲੀਆਂ, ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹੋਸਪਿਟਲ ਦੇ ਡਾਕਟਰ ਜਿਨਾਂ ਕੋ ਸਟੰਟ ਪਵਾਏ ਸੀ। ਉਹ ਡਾਕਟਰ ਨਹੀਂ ਮਿਲਿਆ।
ਉਹ ਜਦੋਂ ਕਹਿੰਦੇ ਨੇ ਨਾ ਆਣੀ ਹੋਵੇ। ਉਦੋਂ ਕੁਛ ਕੋਈ ਕੋਈ ਡਾਕਟਰ ਵਗੈਰਾ ਨਹੀਂ ਮਿਲਦਾ ਫਿਰ ਫਿਰ ਕਿਸੇ ਹੋਰ ਦੂਸਰੇ ਹੋਸਪ ਹੋਸਪਿਟਲ ਚ ਲੈ ਕੇ ਗਏ। ਉਹ ਫੇਰ ਉੱਥੇ ਵੀ ਇਹੀ ਓ ਹਾਲ, ਕੋਈ ਡਾਕ ਸੀ ਅੱਛਾ ਜਿਹੜਾ ਉਹ ਦਾ ਟ੍ਰੀਟਮੈਂਟ ਕਰ ਸ ਫਿਰ ਅੰਦਰੋਂ ਬੰਦੇ ਨੂੰ ਫੀਲ ਆ ਜਾਂਦੀ। ਹਾਂ ਵੀ ਹੋ ਗਿਆ।
ਚਲੋ ਠੀਕ ਐ।
ਠੀਕ ਐ ਜੀ ਸਤਿ ਸ਼੍ਰੀ
ਅੱਛ